ਹੈਲੋ।
ਹੈਲੋ ਭੈਣਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।
ਹੋਰ ਸੁਣਾਓ ਭੈਣਜੀ ਕੀ ਹਾਲ ਚਾਲ ਐ।
ਬਸ ਜੀ ਵਧੀਆ- ਵਧੀਆ, ਤੁਹੀਂ ਦੱਸੋ ਘਰ ਸਭ ਠੀਕ ਠਾਕ।
ਹਾਂਜੀ- ਹਾਂਜੀ ਬਸ ਭੈਣਜੀ ਆਪਾਂ ਵੀ ਠੀਕ ਆ। ਹੋਰ ਸੁਣਾਓ ਭੈਣ ਜੀ ਤੁਸੀਂ। ਬੱਚੇ ਠੀਕ ਆ ਤੁਹਾਡੇ?
ਹਾਂਜੀ- ਹਾਂਜੀ, ਬੱਚੇ ਵੀ ਠੀਕ ਨੇ ਸਭ ਠੀਕ ਠਾਕ ਘਾਰ ਚ ਵਧੀਆ ਨੇ।
ਅੱਛਾ- ਅੱਛਾ, ਹੋਰ ਅੱਜ ਕੀ ਬਣਾਇਆ ਸੀ ਭੈਣਜੀ ਫਿਰ।
ਅੱਜ ਅਸੀਂ ਬਣਾਏ ਸੀ ਭੈਣਜੀ ਵੇਸਨ ਦੇ ਗੱਟੇ।
ਅੱਛਾ, ਵਧੀਆ ਫਿਰ ਤੇ।
ਹਾਂਜੀ- ਹਾਂਜੀ ਕਾਫੀ ਚਿਰ ਹੋ ਗਿਆ ਖਾਦੇ ਨੀ ਸੀ, ਮੈ ਕਿਹਾ ਚੱਲ ਅੱਜ ਐਹੀ ਬਣਾ ਲੈਣੇ ਆ।
ਠੀਕ ਏ ਠੀਕ ਹੋਰ ਬਸ ਮੈਂ ਵੀ ਬੱਚਿਆਂ ਨੂੰ ਕਹਿ ਰਹੀ ਸੀ, ਬੱਚੇ ਆਪਣਾ
ਤੁਹਾਨੂੰ ਪਤਾ ਏ ਟੀ ਵੀ ਵੇਖਦੇ ਪਏ ਸੀ ਤੇ ਮੈਂ ਬੱਚਿਆਂ ਨੂੰ ਕਿਹਾ ਪਾਠ ਲ ਲਗਾ ਦੋ ਹਨਾ ਤੇ ਆਪਣਾ ਅੱਜ ਕੱਲ ਦੇ ਬੱਚੇ ਦੇਖੋ ਟੀ ਵੀ ਬੜਾ ਵੇਖਦੇ ਪਰ ਮੈਂ ਤੇ ਟੀ ਵੀ ਜ਼ਿਆਦਾ ਦੇਖਣ ਨੀ ਦਿੰਦੀ ਉਹਨਾਂ ਨੂੰ ਕਿਉਂ? ਕਿਉਂਕਿ ਫੇਰ ਅਗਰ ਤੁਹਾਨੂੰ ਪਤਾ ਈ ਆ ਜ਼ਿਆਦਾ ਟੀ ਵੀ ਦੇਖਣ ਣ ਨਾਲ ਨਿਗਾਹ ਤੇ ਅਸਰ ਪੈਂਦਾ ਹਨਾ
ਹਾਂਜੀ-ਹਾਂਜੀ ਇਹ ਤੇ ਹੈ ਈ ਟੀ ਵੀ ਹੋ ਗਿਆ ਮੋਬਾਈਲ ਹੋ ਗਿਆ ਏਹ ਚੀਜ਼ਾਂ ਜ਼ਿਆਦਾ ਅੱਖਾ ਜ਼ੋਰ ਪੈਂਦਾ ਇਨਾਂ ਦੀ ਜੋ ਲਾਈਟ ਹੁੰਦੀ ਏ ਨਾ ਬਰੇਟਨੈਸ ਬਹੁਤ ਤੇਜ਼ ਹੁੰਦੀ ਓ
ਅੱਛਾ ਹਾਂਜੀ-ਹਾਂਜੀ ਐਹ ਤਾਂ ਹੈਈ ਆ ਤੇ ਆਪਣਾ ਮੈਂ ਉਨਾਂ ਨੂੰ ਕਹਿਣੀ ਆ ਕਿ ਆਪਣਾ ਕੀ ਕਹਿੰਦੇ ਆ ਉਹਨੂੰ ਵੀ ਪਾਠ ਲਾਇਆ ਕਰੋ ਟੀ ਵੀ ਚ ਉਹ ਸੁਣਿਆ ਕਰੋ ਹਨਾ ਆਪਣਾ ਸਾਡਾ ਤੇ ਦੇਖੋ ਰੋਜ਼ ਸਵੇਰੇ ਟੀ ਵੀ ਚ ਪਾਠ ਲੱਗਦਾ ਵਾ ਤੇ ਆਪਣਾ, ਫੇਰ ਸ਼ਾਮੀ ਵੀ ਲੱਗਦਾ ਵਾ ਪਾਠ
ਹਾਂਜੀ-ਹਾਂਜੀ ਆਪਾਂ ਵੀ ਸਵੇਰ ਲਾਣੈ ਆ
ਬੱਚੇ ਆ ਜਾਂਦੇ ਆ ਮਾੜੇ ਮੋਟੇ ਕਾਰਟੂਨ ਦੇਖ ਲੈਂਦੇ ਨੇ ਤੇ ਮੈਂ ਬਸ ਬ ਮੈਂ ਮਸਾ ਈ ਅੱਧਾ ਘੰਟਾ ਦੇਖਣ ਦਣੀ ਮੈਂ ਇਹਨਾਂ ਨੂੰ
ਅੱਛਾ, ਅੱਛਾ
ਇਹ ਦੇਖੋ ਟੀ ਵੀ ਜਿਆਦਾ ਦੇਖਣਾ ਨੀ ਚਾਹੀਦਾ ਨਿਗਾਹ ਤੇ ਅਸਰ ਪੈਂਦਾ ਸਿਰ ਸਿਰ ਦਰਦ ਹੋਣ ਲੱਗ ਜਾਂਦਾ ਹਨਾ ਟੀ ਵੀ ਦੇਖਣ ਨਾਲ ਤੇ ਆਪਣਾ ਇਹ ਬੱਚੇ ਬੱਚਿਆਂ ਦੀ ਆਦਤ ਪਤਾ ਕੀ ਹੁੰਦੀ ਆ ਇੱਕ ਨਿਗਾਹ ਨਾਲ ਦੇਖਦੇ ਰਹਿਣਗੇ ਦੇਖਦੇ ਰਹਿਣਗੇ ਨਿਗਾਹ ਹਟਾਂਦੇ ਨੀ ਆ ਫੇਰ ਉਸ ਚੀਜ਼ ਤੋਂ
ਹਾਂਜੀ-ਹਾਂਜੀ ਐਹ ਤਾਂ ਹੈ ਈ
ਮੈਂ ਤੇ ਆਪਣਾ ਨਾ ਮੈਂ ਉਹਨਾ ਨੂੰ ਟੀ ਵੀ ਵੇਖਣ ਦਿੰਦੀ ਜਿਆਦਾ ਤੇ ਨਾ ਮੈਂ ਉਹਨਾਂ ਨੂੰ ਆਪਣਾ ਆਪਣਾ ਕੀ ਕਹਿੰਦੇ ਉਹਨੂੰ ਫੋਨ ਦੇਖਣ ਦਿੰਦੀ ਹਨਾ
ਹਾਂਜੀ-ਹਾਂਜੀ
ਕਿਉਂਕਿ ਟੀਵੀਂ ਤੇ ਚਲੋ ਥੋੜਾ ਦੂਰ ਹੁੰਦਾ ਹਨਾ, ਫੋਨ ਬਿਲਕੁਲ ਕੋਲ ਹੁੰਦਾ ਸਾਡੇ ਹਨਾ ਤੇ ਉਹਦੇ ਨਾਲ ਜਿਆਦਾ ਥੋੜ੍ਹੀ ਨਿਗਾਹ ਤੇ ਅਸਰ ਪੈਂਦਾ ਹਨਾ ਬੱਚਿਆਂ ਦਾ ਦਿਮਾਗ ਵੀ ਖਰਾਬ ਹੋ ਜਾਂਦਾ ਵਾ ਇਸ ਚੀਜ਼ ਨਾਲ
ਹਾਂਜੀ ਹਾਂਜੀ ਇੱਕ ਫੋਨ ਹੋ ਗਿਆ ਇੱਕ ਅੱਜ ਕੱਲ ਉਹ ਵੀ ਹੋ ਗਏ ਟੈਬ ਨੀ ਹੁੰਦੇ ਟੈਬਲੇਟ ਵੱਡੇ-ਵੱਡੇ ਉਨ੍ਹਾ ਵੀ ਜ਼ਿਆਦਾ ਮਤਲਬ ਅੱਖਾਂ ਖ਼ਰਾਬ ਹੁੰਦੀਆਂ ਬੱਚਿਆਂ ਦੀਆਂ
ਫੋਨ ਚ ਤੇ ਦੇਖੋ ਮੇਰੇ ਬੱਚੇ ਜਿਆਦਾ ਗੇਮਾਂ ਹੀ ਖੇਲਦੇ ਨੇ
ਕਿਉਂਕਿ ਰਾਤੀ ਮੂਵੀ ਚਲਾਂਦੇ ਨੇ ਟੈਬਲੇਟ ਚ ਤੇ ਰਾਤ ਰਾਤੀ ਮੂਵੀ ਵੇਖਦੇ ਨੇ
ਹਾਂਜੀ ਹਾਂਜੀ ਇਹ ਤੇ ਹੈ ਈ ਆ ਨਿਆਣੇ ਬੱਚੇ ਦੇਖੋ ਗੇਮਾਂ ਈ ਖੇਡਦੇ ਜਿਆਦਾ ਫੋਨ ਚ ਚਲੋ ਗੇਮ ਖੇਡਣੀ ਵੀ ਚਾਈਦੀ ਆ ਥੋੜਾ ਦਿਮਾਗ ਵੀ ਤੇਜ ਹੁੰਦਾ ਵਾ ਪਰ ਇੰਨੀ ਨੀ ਖੇਡਣੀ ਚਾਹੀਦੀ ਬਸ ਮੈਂ ਜਿਆਦਾ ਜਿਆਦਾ ਅੱਧੇ ਘੰਟੇ ਵਾਸਤੇ ਪੰਦਰਾਂ ਵੀਹ ਮਿੰਟ ਬਸ ਇੰਨਾ ਫੋਨ ਦਿੰਦੀ ਆਂ ਉਸ ਤੋਂ ਬਾਦ ਮੈਂ ਦਿੰਦੀ ਨੀ ਹੈ‌ ਜਿਆਦਾ ਇਨਾਂ ਨੂੰ ਕਿਉਂਕਿ ਫੇਰ ਬੱਚੇ ਦਾ ਪੜ੍ਹਾਈ ਤੇ ਇੰਨਾ ਧਿਆਨ ਨੀ ਰਹਿੰਦਾ ਹੈਗਾ ਜਿੰਨਾ ਧਿਆਨ ਉਦਾ ਫੋਨ ਚ ਹੁੰਦਾ ਵਾ
ਅੱਛਾ-ਅੱਛਾ
ਜਾਂ ਟੀ ਵੀ ਚ ਹੁੰਦਾ ਵਾ ਆਪਣਾ ਪਾਠ ਲਾਓ ਫੋਨ ਚ ਵੀ ਪਾਠ ਸੁਣੋ ਤੁਸੀਂ ਅਗਰ ਕੋਈ ਰਸੋਈ ਦਾ ਕੰਮ ਕਰਦੇ ਪਏ ਓ ਤਾਂ ਤੁਸੀ ਪਾਠ ਲਾਓ, ਹਨਾ ਦਿਨੇ ਅਗਰ ਕੰਮ ਕਰਦੇ ਕਰਦੇ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਵਾ
ਹਾਂਜੀ -ਹਾਂਜੀ।
ਆਪਨਾ ਤੁਆਡਾ ਕੰਮ ਵੀ ਕਿੱਥੇ ਹੋ ਜਾਂਦਾ, ਤੁਆਨੂੰ ਪਤਾ ਈ ਨੀਂ ਲੱਗਦਾ ਹਨਾ।
ਹਮਮ
ਤੇ ਮੈਂ ਆਪਨੇ ਬੱਚੇਆਂ ਨੂੰ ਏਹੀ ਸਿਖਾਨੀ ਆਂ ਕਿ, ਜਿੰਨਾ ਹੋ ਸਕੇ ਪਾਠ ਸੁਨੇਆ ਕਰੋ। ਤੇ ਆਪਨਾ ਜਾਦਾ ਨਾ ਫੋਨ ਦੇਖਨਾ, ਨਾ ਟੀਵੀ ਆਪਨੀ ਪੜਾਈ ਤੇ ਧੇਆਨ ਦਵੋ, ਹਨਾ।
ਹਮ
ਆਪਣਾ ਪੜਾਈ ਦੇਖੋ ਕੰਮ ਆਨੀ ਏ, ਐ ਫੋਨ ਵੇਖ ਲੇਆ, ਟੀਵੀ ਦੇਖ ਲੇਆ ਐ ਤੇ ਕੰਮ ਆਨਾ ਨੀਂ ਹੈਗਾ, ਹੈਨਾ।
ਹਾਂਜੀ- ਹਾਂਜੀ।
ਤੇ ਆਪਣਾ ਅੱਗੇ ਜਾ ਕੇ ਅਗਰ ਤੁਸੀ ਅੱਛੀ ਪੜਾਈ ਕਰੋਗੇ, ਤੇ ਆਪਨਾ ਅੱਛੇ ਕਾਮਯਾਬ ਹੋ ਜੋਗੇ ਹੈਨਾ ਮੈਂ ਏਹੀ ਸੁ ਸਖਾਨੀ ਆਪਨੇ ਬੱਚੇਆਂ ਨੂੰ
ਹਾਂਜੀ- ਹਾਂਜੀ।
ਤੇ ਤੁਸੀ ਵੀ ਥੋੜਾ ਆਪਣੇ ਬੱਚੇਆਂ ਨੂੰ ਫੋਨ ਤੋਂ, ਟੀਵੀ ਤੋਂ ਥੋੜਾ ਦੂਰ ਰੱਖੇਆ ਕਰੋ।
ਹਾਂਜੀ-ਹਾਂਜੀ, ਕੋਈ ਨੀਂ ਜੀ। ਬਸ, ਅਸੀਂ ਤੇ ਏਨਾ ਫੋਨ ਵਖਾਂਦੇ ਨੀਂ ਟੀਵੀ ਵੀ ਮਤਲਬ ਥੋੜਾ ਦੇਖਨ ਜਾਦਾ ਦੇਖਦੇ ਨੀਂ
ਹਾਂਜੀ-ਹਾਂਜੀ ਏਹ ਤੇ ਹੈ ਈ ਆ ਤੇ ਆਪਨਾ ਨਈਂ ਥੋੜਾ ਅਗਰ ਬੱਚਾ ਥੋੜੀ ਜਿੱਦ ਵੀ ਕਰਦਾ ਤੇ ਤੁਸੀ ਆਪਨਾ ਓਨੂੰ ਥੋੜੀ ਦੂਰ ਬਠਾ ਕੇ ਟੀਵੀ ਲਗਾ ਦੇਆ ਕਰੋ। ਆਪਨਾ ਥੋੜਾ ਬੌਤਾ ਦੇਖ ਲੇ, ਚਲੋ ਕੋਈ ਵੀ ਗੱਲ ਨੀ ਹੁੰਦੀ, ਹੈਨਾ
ਹਾਂਜੀ -ਹਾਂਜੀ।
ਤੇ ਆਪਣਾ ਕੀ ਕੈੰਦੇ, ਹੋਰ ਤੁਆਡੇ ਬੱਚੇ ਸਕੂਲ ਜਾਂਦੇ ਨ?
ਹਾਂਜੀ-ਹਾਂਜੀ, ਜਾਂਦੇ ਨੇ ਜੀ ਸਕੂਲ।
ਅੱਛਾ-ਅੱਛਾ, ਹਾਂਜੀ ਬਸ ਮੇਰੇ ਵੀ ਜਾਂਦੇ ਨੇ। ਪਰ ਮੇਰੇ ਆਪਣਾ ਕੀ ਕੈੰਦੇ ਨ ਓਨੂੰ ਸਵੇਰੇ ਫੋਨ ਫੜ ਕੇ ਬੈਹ ਜਾਣਗੇ। ਪਰ ਮੈਂ ਤੇ ਇਨਾਂ ਕੋ ਫੋਨ ਖੋਹ ਲੈਂਨੀ ਕਿਉਂਕਿ ਮੈਂ ਤੇ ਦਿੰਦੀ ਨੀਂ ਇਨਾਂ ਨੂੰ ਜਾਦਾ ਫੋਨ। ਆਪਣਾ ਸਵੇਰੇ ਕੰਗੀ ਕਰਾਨੀ ਹੋਏਗੀ ਤਾਂ ਫੋਨ ਫੜ ਲੈਣਗੇ। ਤੇ ਆਪਣਾ ਕੰਗੀ ਕਰਾਣਗੇ ਫੋਨ, ਫੋਨ ਵੇਖਣਗੇ ਤਾਂ ਕੰਗੀ ਕਰਾਣਗੇ।
ਹਾਂਜੀ- ਹਾਂਜੀ ਏ ਤੇ, ਹੈ ਈ ਏ ਬਸ ਫੋਨ ਨਾ ਵਖਾਏਆ ਕਰੋ ਏਨਾਂ ਨੂੰ।
ਬਸ ਮੈਂ ਦਿੰਦੀ ਤੇ ਭੈਂਜੀ ਹੈ ਨੀਂ ਪਰ ਦੇਖੋ, ਸਵੇਰੇ- ਸਵੇਰੇ ਟੈਮ ਬੋਤ ਘੱਟ ਹੁੰਦਾ ਟੈਮ ਤੇ ਪਤਾ ਨੀਂ ਆਪਨੀ ਰਫਤਾਰ ਏਨੀ ਫੜ ਲੈਂਦਾ ਕਿ ਜਲਦੀ- ਜਲਦੀ ਅੱਠ ਵੱਜ ਜਾਂਦੇ, ਅੱਠ ਵਜ ਸਕੂਲ ਲੱਗ ਜਾਂਦਾ ਏਨਾਂ ਦਾ। ਫੇਰ ਬੌਤ ਕੰਮ ਹੁੰਦਾ, ਮੁੰਡੇ ਜੂੜਾ ਬਨਾ, ਕੁੜੀ ਦੀਆਂ ਗੁੱਤਾਂ ਕਰ ਰੋਟੀ- ਰੁਟੀ ਟਿ ਟਿਫਨ -ਟੁਫਨ ਪੈਕ ਕਰ ਵਿੱਚ ਥੋੜਾ ਬੌਤ ਜਾਦਾ ਹੁੰਦਾ ਬੱਚੇਆਂ ਨੂੰ ਨਵਾਣਾਂ- ਤਵਾਣਾ ਕਿੰਨਾ ਕੰਮ ਪੈ ਜਾਂਦਾ, ਹਨਾ।
ਹਾਂਜੀ -ਹਾਂਜੀ ਏ ਤੇ ਹੈ ਈ ਐ।
ਫੋਨ ਦੇਖੋ ਹੋਨਾ ਵੀ ਜਰੂਰੀ ਚਾਈਦਾ ਅੱਜ- ਕੱਲ ਆਪਾਂ ਕਿਸੇ ਨੂੰ ਫੋਨ ਝੱਟ ਈ ਕਰ ਸਕਨੇ ਕੋਈ ਚੀਜ਼ ਮੰਗਾਣੀ ਏ ਸਮਾਨ ਮੰਗਾਣਾ ਹਨਾ ਯਾ ਓਨਲਾਈਨ ਕੋਈ ਚੀਜ ਮੰਗਾਣੀ ਹੋਏ ਤੇ ਫੋਨ ਦਾ ਬੋਤ ਜਰੂਰਤ
ਪੈ ਜਾਂਦੀ, ਹੈਨਾ। ਤੇ ਆਪਨਾ ਫੋਨ ਵੀ ਜ਼ਰੂਰੀ ਹੋਨਾ ਚਾਈਦਾ ਹੈਨਾ, ਕੋਈ ਹਰਜ-ਮਰਜ ਹੋ ਜੇ ਤੇ ਫੋਨ ਕੋਲ ਹੋਵੇ ਤੇ ਆਪਾਂ ਕਿਸੇ ਨੂੰ ਦੱਸ ਸਕਨੇ ਹਨਾ ਜਲਦੀ ਦੇ ਨਾਲ। ਤੇ ਆਪਣਾ ਫੋਨ ਦੇ ਵੀ ਬੌਤ ਫੈਦੇ ਹੈਗੇ ਨੇ, ਹੈਨਾ।
ਹਾਂਜੀ- ਹਾਂਜੀ
ਚਬ, ਸਾਡੇ ਘਰ ਕੋਈ ਚੀਜ਼ ਨਾ ਹੋਵੇ ਕੋਈ ਸਾਡੇ ਘਰ ਦਾ ਬੰਦਾ ਬਾਹਰ ਗਿਆ ਹੋਵੇ, ਆਪਾਂ ਉਹਨੂੰ ਕੋਲ ਕਰ ਸਕਦੇ ਆਂ ਵੀ ਐਹ ਸਮਾਨ ਨਹੀਂ ਹੈਗਾ, ਤੁਸੀਂ ਲੈ ਆਉਣਾ ਹਨਾ
ਹਾਂਜੀ-ਹਾਂਜੀ -ਹਾਂਜੀ
ਤੇ ਅਗਰ ਸਾਡੇ ਕੋਲ ਫੋਨ ਹੀ ਨਹੀਂ ਹੋਏਗਾ, ਤੇ ਆਪਾਂ ਕਿਹਨੂੰ ਕਹਾਂਗੇ ਵੀ ਐਹ ਚੀਜ਼ ਲੈ ਆਣਾ, ਹਨਾ।
ਹਾਂਜੀ-ਹਾਂਜੀ ਐਹ ਤਾਂ ਹੈ ਹੀ, ਦੇਖੋ ਜੀ ਪਹਿਲੇ ਦਾ ਟੈਮ ਕਿੰਨਾ ਵਧਿਆ ਸੀ। ਫੋਨ ਨੀ ਹੁੰਦੇ ਸੀ, ਆਪਾਂ ਸਕੂਲ ਤੋਂ ਆਣਾ ਟਿਊਸ਼ਨ ਪੜ੍ਹ, ਸਿੱਧਾ ਖੇਲਣ ਚੱਲ ਜਾਣਾ। ਹਨਾ, ਤੇ ਆਪਾਂ ਰਾਤ- ਰਾਤ ਤੱਕ ਮਤਲਬ ਖੇਲਦੇ ਰਹਿੰਦੇ ਸੀ, ਸਾਨੂੰ ਦਸ ਵਜੇ ਤੱਕ ਆਪਾਂ ਖੇਲ ਹੁਣ ਏ ਫੋਨ ਐਸਾ ਆਇਆ, ਕਿ ਮਤਲਬ ਬੱਚਿਆਂ ਨਾ ਖੇਲਣ, ਖੇਡਣ ਨਈ ਦਿੰਦੇ
ਹਾਂਜੀ-ਹਾਂਜੀ। ਹੁਣ ਦੇਖੋ, ਫੋਨ ਵੀ ਬਹੁਤ ਜ਼ਰੂਰੀ ਹੈਗਾ ਜਿੱਦਾਂ ਹੁਣ ਗੂਗਲ ਪੇ ਵਗੈਰਾ ਚੱਲ ਗਿਆ, ਹਨਾ। ਤੇ ਆਪਣਾ, ਘਰੇ ਬੈਠੇ ਆਪਾਂ ਸ਼ੋਪਿੰਗ ਵੀ ਕਰ ਸਕਦੇ, ਔਨਲਾਈਨ ਹਨਾ। ਤੇ ਆਪਣਾ, ਕੀ ਕਹਿੰਦੇ ਕੋਈ ਚੀਜ਼ ਔਡਰ ਕਰਨੀ ਹੋਵੇ, ਉਹ ਵੀ ਆਪਾਂ ਕਰ ਸਕਦੇ ਸਾਡੇ ਨਾਲ ਘਰੇ ਆ ਜਾਂਦੀ ਹਨਾ, ਤੇ ਆਪਣਾ ਫ਼ੋਨ ਹੋਣਾ ਬਹੁਤ ਜ਼ਰੂਰੀ ਹੈਗਾ, ਨਵਾਂ ਵਾ ਜਿਦਾਂ। ਮਤਲਬ ਕੋਈ ਸਾਰੇ ਅੱਜ- ਕੱਲ, ਸਾਰਾ ਕੁਛ ਫੋਨ ਦੇ ਨਾਲ ਹੀ ਚੱਲਣ ਲੱਗ ਗਿਆ ਵਾ ਸਿਸਟਮ ਹਨਾ।
ਹਾਂਜੀ ਸਭ ਕੁਛ ਫੋਨ ਤੇ ਜੀ, ਜਿਸ ਤਰਾਂ ਹੁਣ ਛੁੱਟੀਆਂ ਪਈਆਂ ਸੀ, ਔਨਲਾਈਨ ਕਲਾਸਾਂ ਤਾਂ ਬ ਜਿਆਦਾ ਦੇਖਣ ਲੱਗ ਪਏ।
ਆਪਾਂ ਫੋਨ ਤੇ ਕਰ ਸਕਦੇ ਆਂ, ‌ਅਗਰ ਕੋਈ ਸਾਨੂੰ ਪੜ੍ਹਾਈ ਦਾ ਕੋਈ ਚੀਜ਼ ਨੀ ਸਮਝ ਆਈ। ਤੇ ਆਪਾਂ ਉਹ ਵੀ ਫੋਨ ਵਿੱਚ ਦੇਖ ਕੇ ਸਮਝ ਸਕਦੇ ਆਂ ਹਨਾ।
ਹਾਂਜੀ-ਹਾਂਜੀ।
ਅ ਅਗਰ ਕੋਈ ਪ੍ਰੋਜੈਕਟ ਵਗੈਰਾ ਬਣਾਉਣਾ ਹੋਵੇ, ਨਹੀਂ ਸਮਝ ਲੱਗ ਰਿਹਾ ਹੋਵੇ। ਤੇ ਉਹ ਵੀ ਬੱਚਾ ਫੋਨ 'ਚ ਦੇਖ ਕੇ ਬਣਾ ਸਕਦਾ ਵਾ ਹਨਾ। ਫੋਨ ਫਾਇਦੇ ਵੀ ਬਹੁਤ ਹੈਗੇ ਨੇ ਨਾ।
ਫੈਦੇ ਹੀ ਬਹੁਤ ਨੇ ਬਸ।
ਹਾਂਜੀ-ਹਾਂਜੀ, ਇਹ ਤੇ ਹੈ ਹੀ ਅਗਰ ਨੁਕਸਾਨ ਤਾਂ ਬਸ ਇਹੀ ਆ ਕਿ ਬੱਚਾ ਜ਼ਿਆਦਾ ਨਾ ਫੋਨ ਦੇਖੇ, ਸਾਨੂੰ ਖੁਦ ਨੂੰ ਵੀ ਇੰਨਾ ਜ਼ਿਆਦਾ ਫੋਨ ਨਹੀਂ ਦੇਖ ਦੇਖਣਾ ਚਾਹੀਦਾ ਹੈਗਾ, ਜਿਸ ਤਰ੍ਹਾਂ ਕਈ ਲੋਕੀ ਹੁੰਦੇ ਆ। ਰਾਤ-ਰਾਤ ਨੂੰ ਬਹਿ ਕੇ ਫੋਨ ਵੇਖਦੇ ਰਹਿੰਦੇ ਨੇ, ਬੱਚੇ ਬਹਿ ਕੇ ਫੋਨ ਵੇਖ। ਦਿੰਦੇ ਨੇ, ਨਹੀਂ ਤੇ ਪਹਿਲੇ ਲੋਕ ਲੋਕੀ ਕੀ ਕਰਦੇ ਸੀ ਸਾ ਇਕੱਠੇ ਬਹਿ ਕੇ ਗੱਲਾਂ ਮਾਰਦੇ ਹੁੰਦੇ ਸੀ, ਤੇ ਅੱਜ-ਕੱਲ ਲੋਕੀ ਕੀ ਕਰਦੇ ਨੇ ਸਾਰੇ ਆਪਨਾ-ਆਪਨਾ ਫੋਨ ਲੈ ਕੇ ਬੈਠੇ ਰਹਿੰਦੇ ਨੇ ਅੱਜ- ਕੱਲ, ਉਹ ਪਹਿਲੇ ਵਾਲੀ ਗੱਲਾਂ ਹੀ ਨਹੀਂ ਰਹੀਆਂ ਹੈਗੀਆਂ।
ਹਾਂਜੀ-ਹਾਂਜੀ ਉਹ ਤਾਂ ਹੈ ਹੀ, ਜੋ ਪਹਿਲੇ 'ਚ ਸੀਂ ਉਹ ਹੁਣ ਨਈ ਆ।
ਹਾਂਜੀ-ਹਾਂਜੀ, ਪਹਿਲੇ ਲੋਕੀ ਆਪਨਾ ਕੀ ਕਰਦੇ ਸੀ ਹਾਸਾ- ਮਜ਼ਾਕ ਸਾਰੇ ਇਕੱਠੇ ਬਹਿ ਜਾਂਦੇ ਹੁੰਦੇ ਸੀ ਤੇ ਆਪਣਾ ਗੱਲਾਂ ਮਾਰਦੇ ਰਹਿੰਦੇ, ਦੁੱਖ-ਸੁੱਖ ਫਰੋਲਦੇ ਸੀ ਸਾਰੇ ਆਪਣੇ, ਅੱਜ- ਕੱਲ ਆਪਣੇ ਫੋਨ ਲੈ-ਲੈ ਕੇ ਬੈਠੇ ਰਹਿੰਦੇ, ਆਪਣੀ-ਆਪਣੀ ਮੰਜਿਆਂ ਤੇ, ਬਿਸਤਰਿਆ ਤੇ ਬਹਿ ਜਾਂਦੇ ਫੋਨ ਲੈ ਕੇ ਵੀਡੀਓ ਰੀਲਸ ਵਗੈਰਾ ਦੇਖਦੇ ਰਹਿੰਦੇ ਨੇ, ਇਹ ਨੀ ਕਹਿੰਦੇ ਕਿ ਸਾਡਾ ਪਰਿਵਾਰ ਹੈਗਾ ਦਾ ਵਾ। ਕੀ ਆਪਣੇ ਪਰਿਵਾਰ ਨਾਲ ਬਹਿ ਕੇ, ਦੋ-ਘੜੀ ਦੀ ਗੱਲਾਂ ਕਰੀਏ।
ਗੱਲਾਂ ਕਰੀਏ, ਗੱਲਾਂ ਨਹੀ ਕਰਦੇ।
ਹਾਂਜੀ ਤੇ, ਤੇ ਦੇਖੋ ਸਾਰਿਆਂ ਕੋਲ ਫੋਨ ਹੈਗੇਦੇ ਨੇ। ਤੇ ਸਾਰੇ ਹੀ ਆਪਨਾ-ਆਪਨਾ ਫੋਨ ਲੈ ਕੇ ਬੈ ਜਾਂਦੇ ਨੇ।
ਹੂੰ-ਹੂੰ, ਓ ਟੈਮ ਤੇ ਬਿਲ
ਤੇ ਪੇਲੇ ਘਰਦੇਆਂ ਨੂੰ ਸਮਜਨਾ ਚਾਈਦਾ ਐ ਕੇ ਅਸੀਂ ਜਿਸ ਸਾਬ ਨਾਲ ਆਪਾਂ ਚੱਲਾਂਗੇ ਉਸ ਸਾਬ ਨਾਲ ਸਾਡੇ ਬੱ ਬੱਚੇ ਚੱਲਨਗੇ ਹਨਾ। ਤੇ ਆਪਨਾ ਕਿਸ ਜਿਸ ਸਾਬ ਨਾਲ ਆਪਨਾ ਬੱਚੇ ਚ ਹਨਾ ਤੇ ਸਾਨੂੰ ਸਮਜਨਾ ਚਾਈਦਾ ਅਸੀਂ ਅਗਰ ਵੱਡੇ ਸਈ ਕੰਮ ਕਰਾਂਗੇ ਤੇ ਸਾਡੇ ਅੱਗੇ ਬੱਚੇ ਕੀ ਕੰਮ ਕਰਨਗੇ ਹਨਾ।
ਹਾਂਜੀ-ਹਾਂਜੀ।
ਤੇ ਆਪਨਾ ਬੱਚੇਆਂ ਨੂੰ ਤੇ ਬਿਲਕੁਲ ਫੋਨ ਦੇ ਦੇਨਾ ਈ ਨੀ ਚਾਈਦਾ ਰਾਤੀ। ਵੱਡੇਆਂ ਨੂੰ ਏਹੀ ਚਾਈਦਾ ਕੇ ਅਸੀਂ ਵੀ ਬੋਤ ਘੱਟ ਫੋਨ ਦੇਖੀਏ।
ਹਾਂਜੀ-ਹਾਂਜੀ ਏ ਤਾਂ ਹੈ।
ਤੇ ਜਾਂ ਜਿੱਦਾਂ ਫੋਨ ਹੈਗਾ ਘਰੇਂ ਸਾਡੇ ਵੱਡੇ ਬਜ਼ੁਰਗ ਹੁੰਦੇ ਆ। ਓਨਾਂ ਨੂੰ ਕੋਈ ਪਾਠ ਪੂਠ ਲਗਾ ਕੇ ਦੇ ਦਿੱਤਾ ਪੈਲੇ ਤਾਂ ਚਲੋ ਰੇਡੀਓ-ਰੇਡੀਓ ਚੱਲਦੇ ਹੁੰਦੇ ਸੀ ਹਨਾ।
ਹਾਂਜੀ-ਹਾਂਜੀ।
ਤੇ ਆਪਨਾ ਹੁਨ ਅੱਜ-ਕੱਲ ਕਿੱਥੇ ਸੈਰਾਂ ਚ ਤੇ ਦੇਖੋ ਰੇਡੀਓ ਰੂਡੀਓ ਮਿਲਦੇ ਨੀ ਹੈਗੇ। ਤੇ ਆਪਨੇ ਦਾਦਾ ਦਾਦੀ ਨੂੰ ਜਿੱਦਾਂ ਫੋਨ ਚ ਪਾਠ ਲਾ ਕੇ ਦੇਤਾ ਤੇ ਓਨਾਂ ਨੇ ਜਿੱਦਾਂ ਸੁਨ ਲੇਆ ਹਨਾ ਪਾ ਪਾਠ ਤੇ ਦੇਖੋ ਬਜ਼ੁਰਗਾਂ ਨੂੰ ਤੇ ਐ ਚੀਜ਼ਾਂ ਸਭ ਅੱਛੀਆਂ ਲੱਗਦੀਆਂ ਹਨਾ। ਤੇ ਆਪਨਾ ਕੀ ਕੈਂਦੇ ਓਨੂੰ ਬਸ ਹੋਰ ਸੁਨਾਓ ਭੈਨ ਜੀ ਤੁਸੀਂ ਵੀ ਆਪਨੇ ਬੱਚਿਆਂ ਨੂੰ ਏਈ ਸਿਖਾਇਆ ਕਰੋ ਕੀ ਫੋਨ ਅਗਰ ਲੈਨਾ ਵਾ ਤੇ ਫੋਨ ਚ ਪਾਠ ਲਗਾਇਆ ਕਰੋ ਪਾਠ ਸੁਨੇਆ ਕਰੋ, ਹਨਾ ਤਾਡਾ ਮਨ ਵੀ ਸਈ ਰੈਂਦਾ ਵਾ, ਪਾਠ ਸੁਨਨ ਨਾਲ।
ਹਾਂਜੀ-ਹਾਂਜੀ।
ਹਾਂਜੀ। ਚਲੋ ਭੈਨ ਜੀ ਠੀਕ ਏ ਫੇਰ ਮੈਂ ਆਪਨੇ ਰੋਟੀ ਪਾਨੀ ਦੀ ਤਿਆਰੀ ਕਰਾਂ। ਟਾਈਮ ਹੋ ਗੇਆ ਹਨਾ ਰੋਟੀ
ਤੁਸੀਂ ਕੱਢ ਲੋ
ਤੇ ਤੁਸੀਂ ਵੀ ਆਪਨਾ ਰੋਟੀ ਪਾਨੀ ਬਨਾਓ ਹਨਾ।
ਹਾਂਜੀ-ਹਾਂਜੀ।
ਤੇ, ਚਲੋ ਭੈਨ ਜੀ ਠੀਕ ਐ ਜੀ ਸਾਸਰੀ ਕਾਲ ਭੈਨ ਜੀ।
ਸਸੀ-
ਸਾਸਰੀ ਕਾਲ ਜੀ।